ਅ ਹਾਂਜੀ ਕੀ ਹਾਲ ਚਾਲ
ਜੀ ਬਸ ਵਧੀਆ ਤੁਸੀਂ ਸੁਣਾਓ
ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਹਾਂਜੀ ਹੋਰ ਦੱਸੋ ਬਸ ਸਰ ਕੁਛ ਨੀ ਬੱਚਿਆਂ ਦਾ ਕੰਮ ਕਰਦੀ ਪਈਆਂ ਹੋਲੀਡੇ ਹੋਮਵਰਕ ਮਿਲਿਆ ਹੈਗਾ ਐਜੂਕੇਸ਼ਨ ਦਾ ਨਾਲੇ ਸਾਡੀ ਪੜ੍ਹਾਈ ਨਾਲ ਹੋ ਰਹੀ ਹੈ
ਹ ਅੱਜ ਦੇ ਜ਼ਮਾਨੇ ਵਿੱਚ ਐਜੂਕੇਸ਼ਨ ਇਨਸਾਨ ਦੀ ਜ਼ਿੰਦਗੀ ਦਾ ਸਭ ਸ ਜ਼ਰੂਰੀ ਹਿੱਸਾ ਬਣ ਚੁੱਕੀ ਹੈ
ਹਾਂਜੀ ਕਿਉਂਕਿ ਦੇਖੋ ਵਿਦਾਊਟ ਐੂਜੂਕੇ ਸ਼ਨ ਅਗਰ ਅਸੀਂ ਦੇੋ ਤੁਹਾਡੀ ਕੋਆਲਿਟੀ ਪੜ੍ਹੇ ਲਿਖੇ ਹੈਗੇ ਤੇ ਸਾਨੂੰ ਕੋਈ ਨਾ ਕੋਈ ਤੇ ਮਤਲਬ ਕੁਛ ਨਾ ਕੁਛ ਕੰਮ ਜੋਬ ਕੁਛ ਨਾ ਕੁੱਛ ਚਾਹੇ ਸੈਲਰੀ ਘੱਟ ਹੋਏਗੀ ਚਾਹੇ ਜ਼ਿਆਦਾ ਹੋਏਗੀ ਪਰ ਮਿਲ ਨਾ ਪਰ ਇਹ ਤਾਂ ਪੱਕਾ ਹੈ
ਹਾਂਜੀ ਬਿਨਾਂ ਸ਼ਿਕਸ਼ਾ ਦੇ ਅਜ ਕੋਈ ਵੀ ਬੰਦਾ ਅਗੇ ਨਹੀਂ ਵਧ ਸਕਦਾ ਸ਼ਿਕਸ਼ਾ ਸਾਨੂੰ ਸਿਰਫ ਲਿਖਣਾ ਪੜ੍ਹਨਾ ਨਹੀਂ ਸਿਖਾਂਦੀ ਬਲਕਿ ਸਾਨੂੰ ਜੀਣਾ ਸੋਚਣਾ ਅਤੇ ਸਹੀ ਗੱਲ ਦੀ ਪਹਿਚਾਣ ਵੀ ਕਰਾਂਦੀ ਹੈ
ਹਾਂ ਮਤਲਬ ਸੈ ਲਫ ਡਿਪੈਂਡਿਟ ਬਣਾਦੀ ਆ ਨਾ ਕਹਿਣ ਦਾ ਮਤਲਬ ਐਹੋ ਗਿਆ ਕਿਉਂਕਿ ਦੇਖੋ ਤੁਸੀਂ ਅਗਰ ਪੜ੍ਹੇ ਲਿਖੇ ਹੋ ਤੁਸੀਂ ਤ ਐਜੂਕੇਸ਼ਨ ਨੂੰ ਤੁਹਾਨੂੰ ਪਤਾ ਕਿ ਤੁਹਾਡੇ ਵਾਸਤੇ ਅੱਗੇ ਕੀ ਸਹੀ ਹੈਗਾ ਕੀ ਗਲਤ ਹੈਗਾ
ਨਹੀਂ ਹੋਗਾ ਕਿਸ ਸ਼ਿਕਸ਼ਾ ਬਿਨਾਂ ਇਨਸਾਨ ਅਧੂਰਾ ਹੈ
ਹਾਂ ਤਦੀ ਤੇ ਦੇਖੋ ਪੰਕਤੀਆਂ ਸਾਡੀ ਜਿਹੜੀ ਜ਼ਿੰਦਗੀ ਚ ਲੋਕਾਂ ਨੇ ਮਹਾਨ ਲੋਕਾਂ ਨੇ ਬਣਾਈ ਹੈਗੀ ਹੈ ਕਿਸ ਕਾਰਨ ਬਣਾਈ ਹੈਗੀ ਹੈ
ਐਜੂਕੇਸ਼ਨ ਇਜ਼ ਮਸਟ
ਹਮ ਐਜੂਕੇਸ਼ਨ ਤੇ ਬੋਤ ਜ਼ਰੂਰੀ ਚੀਜ਼ ਹੈਗੀ ਅੱਜ ਕੱਲ੍ਹ ਦੇ ਟਾਈਮ ਤੇ ਬੱਚਿਆਂ ਵਾਸ। ਵੀ ਮੈਂ ਤੇ ਕਹਿੰਦੀ ਆਂ ਕਿ ਅਗਰ ਦੇਖੋ ਕੋਈ ਵੱਡਾ ਬੰਦਾ ਹੈਗਾ ਉਹਦੇ ਵਿੱਚ। ਮੋਟੀਵੇਸ਼ਨ ਹੈਗੀ ਏਜ ਕੋਈ ਮੈਟਰ ਨਹੀਂ ਕਰਦੀ ਤੁਹਾਡੀ।
ਏਜ ਮੈਟਰ ਨਹੀਂ ਕਰਦੀ ਕਦੇ ਵੀ ਪੜ ਲਓ ਕਿਸੇ ਨਾਲ ਵੀ ਕਿਸੇ ਏਜ ਵੀ।
ਅੱਜ ਕੱਲ੍ਹ ਤਾਂ ਦੇਖ। ਖੋ ਔਨਲਾਈਨ ਤੁਸੀਂ ਅ ਕੋਚਿੰਗ ਲੈ ਸਕਦੇ ਓ, ਔਨਲਾਈਨ ਤੁਸੀਂ। ਕਲਾਸਾਂ ਅਟੈਂਡ ਕਰ ਸਕਦੇ ਓ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨੀ ਐ। ਔਰ ਅੱਜ ਕੱਲ ਸ਼ਰਮ ਤੇ ਕੋਈ ਚੀਜ਼ ਰਹਿ ਹੀ ਨਹੀਂ ਗਈ ਬੰਦੇ ਦੇ ਅੰਦਰ, ਅਗਰ ਤੁਸੀਂ ਸੈਲਫ ਡਿਪੈਂਡ ਬਣਨਾ ਐ।
ਹਾਂਜੀ-ਹਾਂਜੀ।
ਤੇ ਐਜੂਕੇਸ਼ਨ ਮਸਟ ਐ, ਤੇ ਤੁਹਾਨੂੰ ਐਜੂਕੇਸ਼ਨ ਕਰਨੀ ਈ ਪਏਗੀ।
ਹਾਂਜੀ-ਹਾਂਜੀ, ਸਹੀ ਦੱਸਿਆ ਬਿਲਕੁਲ, ਨੀ ਊ ਐ ਨਾ ਪੜ੍ਹੇ ਲਿਖੇ ਇਨਸਾਨ ਨੂੰ ਪਤਾ ਹੁੰਦਾ ਨੀ ਕਿ ਸਮਾਜ ਵਿੱਚ ਕੀ ਸਹੀ ਐ ਤੇ ਕੀ ਗਲਤ ਹੈ।
ਹਾਂਜੀ।
ਉਹ ਹਰ ਫੈਸਲਾ ਸੋਚ ਸਮਝ ਕੇ ਕਰਦਾ ਐ।
ਹਾਂ ਫੈਸਲਾ ਸੋਚ ਸਮਝ ਕੇ ਕਰਦਾ ਐ, ਬੰਦੇ ਨੂੰ ਨਾ ਇੱਕ ਸੈਂਸ ਆ ਜਾਂਦੀ ਐ। ਬੰਦੇ ਨੂੰ ਪਤਾ ਹੈਗਾ ਕਿ ਮੈਨੂੰ ਪਤਾ ਐ ਕਿ ਮੈਂ ਕੀ ਗਲਤ ਕੀ ਸਹੀ ਕਰ ਰਿਹਾ। ਪੜ੍ਹਾ ਲਿਖਾ ਐ ਨਹੀਂ ਤੁਸੀਂ ਕਹਿ ਸਕਦੇ ਕਿ ਅਨਐਜੂਕੇਟਿਡ ਬੰਦਾ ਕੰਮ ਨਹੀਂ ਕਰ ਸਕਦਾ।
ਕਾਂ
ਉਹਦੇ ਅੰਦਰ ਵੀ ਹੁਨਰ ਉਹਦੇ ਅੰਦਰ ਵੀ ਹੈਗਾ। ਪਰ ਉਹ ਹੁਨਰ ਵੱਖਰੇ ਵੱਖਰੇ ਹੁੰਦੇ ਐ ਜਿਵੇਂ ਅਸੀਂ ਐਜੂਕੇਸ਼ਨ ਹੈਗੇ।
ਨੇ ਕਿ ਹਾਂ ਸਿਕਸ਼ਾ ਸਾਨ ਵਿਸ਼ਵਾਸ ਤੋਂ ਬਾਹਰ ਕਰਦੀ ਐ ਤੇ ਸੱਚਾਈ ਦਾ ਰਾਸਤਾ ਦਿਖਾਂਦੀ ਐ।
ਹਾਂ ਬਸ ਇਹੀ ਹੋ ਗਿਆ ਕਿ ਦੇਖੋ ਸਾਨੂੰ ਪਤਾ ਕਿ ਅਗਰ ਐਜੂ ਕੈਟਿਡ ਆ ਤੇ ਸਾਨੂੰ ਕਿਸੇ ਦੇ ਅੱਗੇ ਨੀ ਦੱਬਣਾ। ਮਤਲਬ ਗ਼ਲਤ ਚੀਜ਼ ਹੈਗੀ ਤੇ ਨਹੀਂ ਦਾਬਣਾ ਸਹੀ ਐ ਤੇ ਦੇਖੋ ਜੁਕਣਾ ਵੀ ਚਾਹੀਦਾ ਇਨਸਾਨ ਨੂੰ, ਐਵੇਂ ਦੀ ਕੋਈ ਗੱਲ ਨਹੀਂ ਹੈਗੀ।
ਇਹੀ ਤੋਂ ਹਮ ਹਮ ਔਰਤਾ ਦੇ ਲ ਬਹੁਤ ਹੀ ਜ਼ਰੂਰੀ ਏ।
ਹਾਂ ਔਰਤਾਂ ਵਾਸਤੇ ਦੇਖੋ ਅੱਜ-ਕੱਲ੍ਹ ਗਨ ਲੇਡੀਜ਼ ਚਾਹੇ ਲੜਕੀਆਂ ਹੋਏ ਚਾਹੇ ਮੁੰਡੇ ਹੋਨ, ਦੋਨਾਂ ਵਾਸਤੇ ਦੇਖੋ ਅਗਰ ਮੁੰਡਾ ਐਜੂਕੇਟਿਡ ਨਹੀਂ ਹੋਏਗਾ। ਉਹ ਅਰਨਿੰਗ ਸੌਰਸ ਈ ਕਰੇਗਾ ਤੇ ਉਹ ਕੀ ਫੈਮਲੀ ਬਣਾਏਗਾ ਅਗੇ।
ਔਰਤਾਂ ਨੂੰ ਲ ਕਰੇਗੀ ਐਜੂਕੇਸ਼ਨ ਤਾਂ ਆਪਣੇ ਬੱਚਿਆਂ ਨੂੰ ਚੰਗਾ ਸੰਸਕਾਰ ਦਿੱਤੀ ਐ। ਤੇ ਪੂਰਾ ਪਰਿਵਾਰ ਸੰਭਾਲਦੀ ਐ। ਜੇ ਘਰ ਦੀ ਮਾ ਪੜੀ-ਲਿਖੀ ਹੋਵੇ ਤਾਂ ਪੂਰਾ ਘਰ ਤਰੱਕੀ ਕਰਦਾ ਐ।
ਹਾਂ ਐਵੇਂ ਤੇ ਕਾਵਤਾਂ ਨੀ ਬਣੀਆਂ ਨਾ, ਦੇਖੋ ਅਗਰ ਤੁਸੀਂ ਪੜ੍ਹੇ ਲਿਖੇ ਹੋ, ਤੇ ਤੁਹਾਸ ਫਿਰ ਤੁਹਾਡੇ ਬੱਚੇ ਹੈਗੇ ਤੁ ਉਹਨੂੰ-ਉਹਨੂੰ ਪੜ੍ਹਾ ਸਕਦੇ ਹੋਗੇ। ਟਿਊਸ਼ਨ ਪੜ੍ਹਾ ਸਕਦੇ ਹੋ ਨੌਲੇਜ ਦੇ ਸਕਦੇ ਹੋ ਬੱਚਿਆਂ ਵਾਸਤੇ ਸਾਰੀ ਚੀਜ਼ਾਂ ਨੇ ਆ। ਤੁਹਾਨੂੰ ਪਤਾ ਕੀ ਗਲਤ ਐ ਕੀ ਸਹੀ ਹੈਗਾ ਬੱਚੇ ਦੇ ਕੀ ਰਾਸਤਾ ਦਿਖਾਣਾ ਕੀ ਨਹੀਂ ਦਿਖਾਣਾ।
ਹਾਂਜੀ।
ਐ ਤੇ ਹੈ ਈ।
ਹਨਾ ਇਨਸਾਨ ਦੀ ਸੋਚ ਨੂੰ ਵੱਡਾ ਵੀ ਬਣਾਦੀ ਐ, ਪੜ੍ਹਾਈ ਨਾਲ ਇਨਸਾਨ ਸ ਕਿਤਾਬਾ ਤੱਕ ਸੀਮਿਤ ਨਹੀਂ ਰਹਿੰਦਾ। ਬਲਕਿ ਦੁਨੀਆਂ ਨੁੰ ਨਏ ਨਜ਼ਰੀਏ ਨਾਲ ਦੇਖਦਾ ਐ।
ਹਾਂ, ਉਹ ਤੇ ਹੈਗਾ ਈ ਕਿਉਂਕਿ ਦੇਖੋ ਐਵੇਂ ਈ ਨਹੀਂ ਸਾਡੇ ਇਨੇ ਬਾਹਰ ਲੋਕੀ ਪੜ੍ਹਾ ਪੜ੍ਹ-ਪੜ੍ਹ ਕੇ ਬਾਹਰ ਜਾਂਦੇ ਹੈਗੇ, ਪੜ੍ਹਾਈਆਂ ਕਰਦੇ। ਸਾਡੇ ਇੰਡੀਆ ਦੇ ਲੋਕਾਂ ਨੇ ਕਿੰਨੀ ਮਤਲਬ ਬਾਹਰ ਜਾ-ਜਾ ਕੇ ਵੀ ਆਪਣੇ ਝੰਡੇ ਗਾੜੇ ਹੋਏ ਐ। ਸਭ ਨੂੰ ਪਤਾ ਐ ਗੱਲ ਦਾ ਦੇਖੋ ਪਤਾ ਹੀ ਹੈਗਾ ਨਾ।
ਬਿਲਕੁਲ। ਚਾਹੇ ਉਹ ਅਮੀਰ ਓ ਗ਼ਰੀਬ ਓ। ਹਰ ਕਿਸੇ ਨਾਲ ਬਰੀ-ਬਰਾਬਰੀ ਦਾ ਵਿਵਹਾਰ ਕਰਨਾ ਨੀ ਏ।
ਹਾਂ-ਹਾਂ, ਐਜੂਕੇਸ਼ਨ ਨਾ ਐਜੂਕੇਸ਼ਨ ਨਈ ਸਿਖਾਂਦੀ ਆ ਸਾਨੂੰ ਕਿ ਹਾਂ, ਐਜੂਕੇਸ਼ਨ ਦਾ ਦੇਖੋ ਕੋਈ ਵੀ, ਸਾਰੇ ਬੈਨੀਫਿਟ ਈ ਹੈਗੇ, ਲੋਸ ਤੇ ਕੋਈ ਨੀ ਹੈਗਾ।
ਲੋਸ, ਨਹੀਂ ਲੋਸ ਤੇ ਬੇਵੀ ਹੈ ਔਰ। ਅਗਰ ਸ਼ਿਕਸ਼ਾ ਦੇ ਨੁਸ ਨੁਕਸਾਨ ਦੀ ਗੱਲਾਂ ਕਰੇ ਤਾਂ ਅੱਜ ਵੀ ਟਾਈਮ ਵਿੱਚ ਸਾਹਮਣੇ ਆ ਰਏ ਨੇ ਦੇਖ ਸਕਦੇ ਹੋ। ਸਭਸੇ ਵੱਡਾ ਨੁਕਸਾਨ ਤੋ ਏਈ ਏ ਕਿ ਸਿਰਫ ਡਿਗਰੀ ਤੱਕ ਸੀਮਤ ਨੀ ਏ, ਆਜ-ਕੱਲ ਲੋਕ।
ਹਾਂ ਨਈ ਤੁਆਨੂੰ ਐਕਸਪੀਰੀਅੰਸ ਹੋਣਾ ਵੀ ਬਹੁਤ ਜ਼ਰੂਰੀ ਹੈਗਾ। ਦੇਖੋ ਤੁਸੀਂ ਪੜਦੇ ਜਾਓਗੇ, ਪੜਦੇ ਜਾਓਗੇ ਜਦ ਤੁਸੀਂ ਕਿਸੀ ਕੰਮ ਚ ਫਿਰ ਐਕਸਪੀਰੀਅੰਸ ਈ ਨਈ ਲੋਗੇ ਤਾਂ ਤੁਆਡੀ ਨੌਲੇਜ ਕਿਵੇਂ ਵਦੂਗੀ। ਹੈ ਨਾ, ਨੌਲੇਜ ਅਗਰ ਨੌਲੇਜ ਤੁਸੀਂ ਵਡਾਨੀ ਹੇਗੀਏ ਤੇ ਤੁਆਨੂੰ ਪਹਿਲੇ ਐਕਸਪੀਰੀਅੰਸ ਲੈਣਾ ਪਏਗਾ ਨਾ, ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਐ ਪਹਿਲੇ ਤੁਸੀਂ ਕੋਈ ਜੋਬ
ਦਬਾਓ ਐ ਕਿ ਉਹ ਤਨਾਓ, ਡਿਪਰੈਸ਼ਨ ਦਾ ਡਰ ਦਾ ਸ਼ਿਕਾਰ ਹੋ ਰਏ ਨੀ। ਤੋ ਥੋੜਾ ਬਹੁਤ ਨਾ ਲੋਸ ਤੋ ਹੈ ਈ।
ਹਾਂ ਓ ਤੇ ਦੇਖੋ ਇੰਡੀਅਨ ਐਜੂਕੇਸ਼ਨ ਦਾ ਕਲਚਰ ਈ ਐਂਵੇ ਐ। ਤੁਸੀਂ ਅਗਰ ਕਦੀ ਸੁਣਿਆ ਹੋਏ ਬਾਹਰ ਫੋਰਨਰ ਦੀ ਜਿਹੜੀ ਐਜੂਕੇਸ਼ਨ ਹੁੰਦੀ ਏ, ਉੱਥੇ ਕਿਤਾਬਾਂ ਕਿੱਦਾਂ ਕਾਪੀਆਂ ਨੀ ਹੁੰਦੀਆ ਐ ਗੀਆ। ਉੱਥੇ ਜਾਓ ਤੁਸੀਂ, ਜਿਹੜਾ ਤੁਸੀਂ ਸਕੂਲ ਪੜਿਆ-ਪੜਿਆ, ਤੁਆਨੂੰ ਘਾਰ ਵਾਸਤੇ ਨਾ ਕੋਈ ਬੁੱਕ ਮਿਲਦੀ ਐ ਨਾ ਕੋਈ ਕਿਤਾਬ ਮਿਲਦੀ ਐਗੀ ਘਰ ਤੁਸੀਂ ਸਿਰਫ ਇੱਕ ਅਪਨੇ ਪੇਰੈਂਟਸ ਕੋਲੋਂ ਜਰਨਲ ਨੌਲੇਜ ਲੇਨੀ ਏ।
ਕਈ ਬੱਚੇ ਤਾਂ ਐੇਸੇ ਹੋਤੇ ਐ ਨਹੀਂ ਪੜਾਈ ਦੀ ਵਜੇ ਨਾਲ ਕੁਸ਼ ਨਈ ਕਰ ਪਾਂਦੇ। ਔਰ ਸਭਸੇ ਬੜੀ ਸਮੱਸਿਆ ਮਹਿੰਗੀ ਸ਼ਿਕਸ਼ਾ।
ਹਾਂ, ਓ ਪ੍ਰਾਈਵੇਟ ਸਕੂਲਾਂ ਦੀ ਤਾਂ ਦੇਖੋ, ਹੈ ਈ ਨਾ ਮਹਿੰਗੀ ਐਜੂਕੇਸ਼ਨ। ਜੋ ਗਰੀਬ ਬੱਚਾ
ਸਕੂਲ-ਕਾਲਜ ਮਹਿੰਗੇ ਹੋ ਚੁੱਕੇ ਏ।
ਹਾਂ, ਓਹ ਤੇ ਫਿਰ ਮਿਡਲ ਕਲਾਸ ਫੈਮਲੀ ਵਾਸਤੇ ਤੇ ਪੋਸੀਬਲ ਨਈ ਹੁੰਦਾ ਕਿ ਬੰਦਾ
ਅਪਨੇ ਬੱਚੇ ਨੂੰ ਮਹਿੰਗੀ ਪੜਾਈ ਨਈ ਕਰਵਾ ਸਕਤਾ, ਫਿਰ ਗਰੀਬ ਤੇ ਅਮੀਰ ਦੇ ਵਿੱਚ ਫਰਕ ਤੋ ਹੋਰ ਬਣ ਜਾਂਦਾ ਨੀ
ਹਾਂ, ਓਹ ਤੇ ਹੈਗਾ ਕਿਉਂਕਿ ਬੰਦਿਆਂ, ਕਿਉਂਕਿ ਦੇਖੋ ਤੁਸੀਂ ਅਗਰ ਤੁਆਡਾ ਬੱਚਾ ਅਗਰ ਤੁਸੀਂ ਕਿਸੀ ਕਰਕੇ ਵੀ ਤੁਸੀਂ ਅਮੀਰ ਸਕੂਲ ਚ ਡਾਲ ਵੀ ਦਿੱਤਾ ਤੁਸੀਂ ਸਾਰੇ ਖਰਚੇ ਨਈ ਅਫੋਰਡ ਕਰ ਪਾਏ, ਤੇ ਸਾਹਮਣੇ ਵਾਲਾ ਬੱਚਾ ਵਿਚਾਰਾ ਟੈਂਸ਼ਨ ਚ ਰਹਿੰਦਾ। ਐੰਗਜਾਇਟੀ, ਡਿਪਰੈਸ਼ਨ ਐ ਵਾਲੀ ਬਥੇਰੀਆਂ ਅੱਜ-ਕੱਲ ਸੁਣਨ ਨੂੰ ਮਿਲਦੀਐ ਨਾ। ਦੇਖਿਆ ਨੀ ਟੈਂਥ ਦਾ ਰਿਜ਼ਲਟ ਦੋ ਬੱਚੇ ਨੇ ਸੁਸਾਈਡ ਕਰ ਲੀ।
ਸੁਸਾਈਡ ਹਾਂਜੀ ਹ, ਨਈ ਕਈ ਵਾਰ ਨਾ ਪੜੇ-ਲਿਖੇ ਲੋਕ ਵੀ, ਬੇਰੋਜ਼ਗਾਰ ਰਹਿ ਜਾਂਦੇ ਨੇ, ਡਿਗਰੀ ਹੋਣ ਦੇ ਬਾਵਜੂਦ ਵੀ ਨੌਕਰੀ ਨਈ ਮਿਲਦੀ।
ਹਾਂ, ਓਹ ਤੇ ਹੈਗਾ, ਕਿਉਂ ਏਸ ਕਾਰਨ ਮੇਨ ਦਿੱਕਤ ਐਗੀ ਨਾ ਇੰਨੇ ਲੋਗ ਐਨ, ਤਾਂ ਪੜੀ-ਲਿਖੀ ਜਨਸੰਖਿਆ ਜ਼ਿਆਦਾ ਹੈਗੀ, ਨੌਕਰੀਆਂ ਗਟ ਹੈਗੀਆਂ। ਲੋਕਾਂ ਨੂੰ ਕੁਆਲੀਫਿਕੇਸ਼ਨ, ਇੱਕ ਤੇ ਲੋਕੀ ਅੱਜ-ਕੱਲ ਦੇ ਜਿਵੇਂ ਤੁਆਨੂੰ ਪੰਜਾਹ ਹਜ਼ਾਰ ਦੀ ਨੌਕਰੀ ਕਰਨੀ ਐਗੀ ਏ, ਅਗਰ ਤੁਹਾਨੂੰ ਪੱਚੀ ਹਜ਼ਾਰ ਦੀ ਨੌਕਰੀ ਮਿਲਨੀ ਏ ਲੋਗਾਂ ਦੇ ਅੰਦਰ ਈਗੋ ਵੀ ਤੇ ਹੈਗੀ ਨਾ ਕੇ ਮੈਂ ਨੀ ਕਰਨੀ ਓ ਵਾਲੀ ਨੌਕਰੀ। ਯਾਰ, ਅੰ ਤੁਸੀਂ ਈਗੋ ਨਾ ਛੱਡੋ ਨਾ ਈਗੋ ਛੱਡੋ, ਨਾਲ ਤੁਸੀਂ ਅਪਨੀ ਪਰ
ਕਾਮ ਛੋਟਾ-ਵੱਡਾ ਨਈ ਹੋਤਾ।
ਹਾਂ ਕੰਮ ਤੇ ਕੋਈ ਵੀ ਛੋਟਾ-ਵੱਡਾ ਨਈ ਹੈਗਾ ਦੇਖੋ ਸਟਾਟਿੰਗ ਤੇ ਤੁਆਨੂੰ ਕਰਨੀ ਈ ਪਏਗੀ ਨਾ।
ਆਪਨੀ ਸੋਚ ਛੋਟੀ ਵੱਡੀ ਹੋਤੀ ਨੀ ਕੰਮ ਛੋਟਾ ਵੱਡਾ ਨੀ ਹੋਤਾ।
ਹਾਂ, ਸੋਚ ਤੇ ਤੁਆਨੂੰ ਬਦਲਨੀ ਈ ਪੈਨੀ ਐ, ਕਿਓਂਕਿ ਬਿਨਾਂ ਸੋਚ ਦੇ ਤੇ ਬੰਦਾ ਕੋਈ ਵੀ ਕੰਮ ਨਈ ਕਰ ਸਕਦਾ ਹਨਾ।
ਹਾਂਜੀ-ਹਾਂਜੀ। ਅੱਜ-ਕੱਲ ਨਾ ਸ਼ਿਕਸ਼ਾ ਐਜੂਕੇਸ਼ਨ ਮੁੂਲ ਕਮ ਸਿਖਾਈ ਜਾ ਰਈ ਐ।
ਕੀ ਕੈ ਰੇ ਓਂ ਅ ਆਵਾਜ਼ ਨੀ ਆਈ।
ਹਾਂਜੀ ਸੁਨ ਰਏ ਓਂ।
ਹਾਂਜੀ-ਹਾਂਜੀ ਹੁਨ ਆਵਾਜ਼ ਆਈ ਪੈਲੇ ਵਿੱਚ ਆਵਾਜ਼ ਕੱਟਦੀ ਸੀ।
ਹਾਂ ਥੋੜਾ ਗਲੇ ਕਾ ਇਸ਼ੂ ਐ ਨਾ।
ਅੱਛਾ-ਅੱਛਾ ਠੀਕ ਐ ਕੀ ਕਿਆ ਤੁਸੀਂ।
ਮੈਂ ਯੇ ਕੈ ਰਈ ਸੀ ਕੇ ਅੱਜ-ਕੱਲ ਨਾ ਯੇ ਵੀ ਐ ਕੇ ਨੈਤਿਕ ਮੂਲਯ ਕਮ ਸਿਖਾਏ ਜਾ ਰਏ ਨੇ ਬੱਚੇ ਨੇ ਪੜੇ ਲਿਖੇ ਤੇ ਬਨ ਰਏ ਨੇ ਪਰ ਸੰਸਕਾਰ ਦੀ ਕਮੀ ਨਜ਼ਰ ਆਂਦੀ ਐ।
ਹਾਂ ਓ ਤੇ ਹੈਗਾ ਕਿਓਂਕਿ ਐਜੂਕੇਸ਼ਨ ਜੇੜੀ ਮੋਡਰਨ ਐਜੂਕੇਸ਼ਨ ਐ ਓਦੇ ਵਿੱਚ ਸਾਨੂੰ ਸਾਡੀ ਇੰਡੀਅਨ ਐਜੂਕੇਸ਼ਨ ਚ ਸਿਰਫ ਪੜਨਾ ਸਿਖਾਇਆ ਜਾਂਦਾ ਐ, ਮੋਰਲ ਨੀ ਸਿਖਾਇਆ ਜਾਂਦਾ ਨਾ ਤੁਆਨੂੰ। ਜਿਵੇਂ ਤੁਸੀਂ ਕੈ ਰੇ ਓਂ ਨੈਤਿਕ ਸ਼ਿਕਸ਼ਾ ਓ ਨੀ ਦ ਸਿਖਾਈ ਜਾਂਦੀ ਨੈਤਿਕ ਸ਼ਿਕਸ਼ਾ ਮਤਲਬ ਨੈਤਿਕ ਸ਼ਿ ਸ਼ਿਕਸ਼ਾ ਤੇ ਹੋ ਗਈ ਨਾ ਤੁਆਨੂੰ ਤੁਆਡੇ ਕਲਚਰ ਸਿਖਾਏ ਜਾਏ ਤੁਆਨੂੰ ਹੁਨ ਹਿਸਟਰੀ ਪੜਾਈ ਜਾਂਦੀ ਐ ਹਿਸਟਰੀ ਚ ਕੀ ਪੜਾਇਆ ਜਾਂਦਾ ਐ। ਓ ਬੱਚਿਆਂ ਨੂੰ ਹਿਸਟਰੀ ਯਾਦ ਰੈਨੀ ਐ ਉੱਨੀ ਸੌ ਸੰਤਾਲੀ ਚ ਕੀ ਹੋਏਆ। ਓਨੇ ਬੱਚੇ ਨੇ ਕੀ ਕਰਨਾ ਹੈਗਾ ਓਨੇ ਤੁਸੀਂ ਬੱਚੇ ਨੂੰ ਦੇਨੀ ਐ ਤਾਂ ਤੁਸੀਂ ਜਨਰਲ ਨੌਲੇਜ ਦਿਓ ਨਾ ਬੱਚੇ ਨੂੰ।
ਓਦੇ ਨਾਲ ਬੱਚੇ ਇੰਟਰਸਟ ਲੋਸ ਕਰਦੇ ਨੇ।
ਹਾਂ ਕਿਓਂਕਿ ਦੇਖੋ ਐਜੂਕੇਸ਼ਨ ਅੱਜ-ਕੱਲ ਜੇੜੀ ਮੋਡਰਨ ਐਜੂਕੇਸ਼ਨ ਹੈਗੀ ਤੁਸੀਂ ਅਗਰ ਓਥੇ ਸੁਨੇਆ ਹੋਏਗਾ ਓ ਕਿਤਾਬਾਂ ਕਾਪੀਆਂ ਨਾਲ ਨੀ ਓ ਸਿਖਾਂਦੇ ਹੈਗੇ ਮਤਲਬ ਪਿਕਚਰਾਂ ਨਾਲ ਐਵੇਂ ਨਾਲ ਠੀਕ ਐ ਤੇ ਓਦੇ ਨਾਲ ਫੇਰ ਬੱਚਿਆਂ ਨੂੰ ਫੇਰ ਓ ਸਭ ਚੀਜ਼ਾਂ ਵੀ ਨੋਲੇਜ
ਹਾਂਜੀ-ਹਾਂਜੀ ਪ੍ਰੈਕਟੀਕਲ ਨੋਲੇਜ ਦੀ ਨੀਡ ਜਾਦਾ ਐ।
ਹਾਂ ਓ ਸਭ ਚੀਜ਼ਾਂ ਦੀ ਨੀਡ ਜਾਦਾ ਹੈਗੀ ਕਿਓਂਕਿ ਬੱਚੇ ਅੱਜ-ਕੱਲ ਦੇ ਬੜੇ ਮਤਲਬ ਐਡਵਾਂਸ ਬੱਚਿਆਂ ਦਾ ਮਾਇੰਡ ਬੋਤ ਸ਼ਾਰਪ ਹੈਗਾ ਦੇਖੋ ਨਾ ਤੁਸੀਂ।
ਆਜ ਕਲ ਜ਼ਾਦਾ ਬੱਚੇ ਨੂੰ ਮੇਰਾ ਮਾਇੰਡ ਬੋਤ ਸ਼ਾਰਪ ਐ।
ਹਾਂ ਛੋਟੇ-ਛੋਟੇ ਬੱਚਿਆਂ ਦਾ ਦਿਮਾਗ ਬੋਤ ਤੇਜ਼ ਹੈਗਾ, ਗੱਲ ਕਰ
ਨੀ ਐਸੀ ਹੋਈਂ ਚਾਈਦੀ ਜੋ ਇਨਸਾਨ ਨੂੰ ਅੱਛਾ ਨਾਗਰਿਕ ਵੀ ਬਨਾਵੇ। ਸਿਰਫ ਕਮਾਈ ਦਾ ਸਾਧਨ ਨਾ ਬਨਾਵੇ ਪੜਾਈ ਨਾਲ-ਨਾਲ ਸੰਸਕਾਰ, ਇਮਾਨਦਾਰੀ ਤੇ ਮੇਅਨਤ ਵੀ ਸਿਖਾਤੀ ਏ।
ਹਾਂ ਓ ਤੇ ਹੈਗਾ ਬੱਚਿਆਂ ਨਾਲ ਗੱਲ ਵੀ ਕਰਨੀ ਐ ਬੱਚਿਆਂ ਨੂੰ ਤੋ ਐਜੂਕੇਸ਼ਨ ਬੱਚਾ, ਅਗਰ ਅੱਦੀ ਐਜੂਕੇਸ਼ਨ ਬੱਚਾ ਸਕੂਲ ਸਿੱਖ ਕੇ ਆਂਦੈ ਨਾ ਤੇ ਐਜੂ, ਅੱਦੀ ਐਜੂਕੇਸ਼ਨ ਬੱਚਾ ਗਰ ਵੀ ਸਿੱਖ ਸਕਦਾ ਨਾ।
ਹਾਂਜੀ ਹਾਂ।
ਕਿਉਂਕਿ ਕੋਈ ਜ਼ਰੂਰੀ ਨੀਂ ਹੈਗਾ ਕਿ, ਤੁਸੀ ਸਕੂਲ ਈ ਬੱਚਾ ਦੇਖੋ ਤੁਆਡਾ ਐਟਮੋਸਫੇਅਰ ਕਿਵੇਂ ਹੈਗਾ, ਤੁਆਡੇ ਗਰ ਦਾ ਸਾਰੀ ਚੀਜ ਈ ਮੈਟਰ ਕਰਦੀ ਹੈਗੀ।
ਹਾਂਜੀ, ਸਈ ਦੱਸੇਆ ਸਈ ਦਸ
ਐਜੂਕੇਸ਼ਨ ਦੇ ਲੋਸ ਵੀ ਹੈਗੇ, ਤੇ ਬੈਨੀਫਿਟ ਵੀ ਹੈਗੇੋ ਦੇਖੋ ਪਰ ਬੈਨੀ ਫਿਟ, ਜਾਦਾ ਲੋਸ ਘੱਟ ਐ ਮੈਨੂੰ ਏਵੇਂ ਲੱਗਦਾ ਅੱਗੇ ਹਰ ਕਿਸੀ ਦਾ, ਓਪੀਨੀਅਨ ਆਪਨਾ-ਆਪਨਾ ਅਲੱਗ ਹੁੰਦਾ ਹੈਗਾ।
ਹਾਂਜੀ, ਏ ਤੋ ਹੈ ਸਈ ਦੱਸੇਆ, ਸਬ-ਸਬ ਦਾ ਓਪੀਨੀਅਨ ਆਪਨਾ-ਆਪਨਾ ਅਲੱਗ ਹੁੰਦਾ ਐ ਜੈਸੇ ਜੈਸੇ ਐਜੂਕੇਸ਼ਨ ਇਨਸਾਨ ਦੀ ਜ਼ਿੰਦਗੀ ਕੀ ਰੋਸ਼ਨੀ ਐ।
ਹਾਂ।
ਐਜੂਕੇਸ਼ਨ ਐ ਜ਼ਿੰਦਗੀ ਅੰਧੇਰੇ ਵਾਂਗ ਐ, ਪਰ ਐਜੂਕੇਸ਼ਨ ਨਈ ਐ ਸਈ ਇਸਤੇਮਾਲ ਕਰਨਾ ਬੌਤ ਜ਼ਰੂਰੀ ਐ।
ਹਾਂ, ਐਜੂਕੇਸ਼ਨ ਤੇ ਦੇਖੋ ਮਸਟ ਹੈਗੀ। ਜਰੂਰੀ ਹੈਗਾ ਸਾਨੂੰ ਪੜਨਾ-ਲਿਖਨਾ ਕਿਉਂਕਿ ਅਗਰ ਤੁਸੀ ਬੈਂਕ ਵੀ ਜਾ ਰਏ ਓ ਤੁਆਨੂੰ ਸਾਈਨ ਕਰਨਾ ਨੀਂ ਆਂਦਾ, ਤੁਆਨੂੰ ਫੋਰਮ ਭਰਨਾ ਨੀਂ ਆਂਦਾ।
ਬੇਸਿਕ ਈ ਐ, ਐਜੂਕੇਸ਼ਨ ਕੀ ਵੀ ਨੀ ਲੋ ਨੀਡ ਐ।
ਹਾਂ, ਬੇਸ
ਸ਼ਿਕਸਾ ਨੂੰ ਸਮਝਦਾਰੀ ਨਾਲ ਅਪਨਾਵੇਂਗੇ, ਤਾਂ ਸਾਡੀ ਜ਼ਿੰਦਗੀ ਸਮਾਜ ਤੇ ਸਮਾਜ ਜੀ, ਹਾਂਜੀ ਆਗੇ ਲੈਕੇ ਜਾਵੇਂਗੇ ਤਰੱਕੀ ਹੋਂ ਗੀ
ਹਾਂ, ਓ ਤੇ ਹੈਗਾ।
ਹਾਂਜੀ-ਹਾਂਜੀ
ਚਲੋ ਠੀਕ ਐ, ਸਤਿ ਸ਼੍ਰੀ ਅਕਾਲ ਜੀ।
ਸਸ ਸ੍ਰੀ ਕਾਲ ਜੀ, ਸ